ਹਾਂਜੀ ਸਸਰੀ ਕਾਲ ਹੋਰ ਕਿਵੇਂ ਓਂ ਤੁਸੀਂ? ਠੀਕ ਓ, ਹਾਂਜੀ-ਹਾਂਜੀ ਮੈਂ ਵੀ ਬੋਤ ਵਦੀਆ ਔਰ ਫੈਮਲੀ ਸਭ ਠੀਕ ਆ ਤੁਆਡੀ।
ਹਾਂਜੀ-ਹਾਂਜੀ ਸਭ ਵਦੀਆ ਤੁਸੀਂ ਦੱਸੋ ਘਰ ਪਰਵਾਰ ਸਭ ਠੀਕ ਐ?
ਮੈਂ ਵੀ ਫ੍ਰੀ ਸੀ ਹੋਰ ਕੀ ਕਰ ਰਏ ਹੋ ਤੁਸੀਂ?
ਬਸ ਫ੍ਰੀ ਹੋਏ ਸੀ ਲੰਚ ਕਰਕੇ ਬੱਚੇਆਂ ਨੂੰ ਦੀਤਾ ਬੱਚੇ ਟਵੀਸ਼ਨ ਗਏਂਆਂ।
ਅੱਛਾ ਟਵੀਸ਼ਨ ਗਏ ਤਾਂ ਈ ਤੁਸੀਂ ਵੇਲੇ ਹੋ ਗਏ ਹੋ ਹਨਾ। ਵਰਨਾ ਬੱਚੇ ਤਾਂ ਫੋਨ ਈ ਨੀ ਚੱਕਦੇ ਫੋਨ ਈ ਨੀ ਮਤਲਵ ਛੋੜਦੇ ਅਨਾ।
ਨਈ-ਨਈ ਛੱਡਦੇ ਨੀ ਰੋਟੀ ਖਾਣੀ ਐ ਤਾਂ ਵੀ ਯੂਟੀਊਬ ਦੇਖ ਕੇ ਖਾਣੀ ਐਂ। ਮਸਾਰਾ
ਹਾਂ ਐ ਨਾ ਬੋਤ ਗੰਦੀ ਆਦਤ ਪੈ ਗਈ ਏ ਬੱਚੇਆਂ ਨੂੰ ਹਨਾ ਫੋਨ ਦੀ।
ਕੁਛ ਆਪ ਈ ਅਸੀਂ ਆਪ ਆਪਣੀ ਆਦਤ ਪਾਤੀ ਐ ਨਾ ਚਲੋ ਆਪਾਂ ਕੰਮ ਕਰ ਰਏ ਆਂ ਫੋਨ ਲੈ ਲੋ ਜੀ ਚੁੱਪ ਬੈਠਣਗੇ।
ਹਾਂ ਐ ਤੇ ਗੱਲ ਹੈ ਈ ਏ, ਓਨਾਂ ਨੂੰ ਆਦਤ ਪੈ ਗਈ ਏ ਹੁਣ ਫੋਨ ਦੀ ਨਾ ਕੇ ਮਤਲਬ ਫੋਨ ਲਵਾਂ ਗੇ ਈਟਰਟੇਮੈਂਟ ਹੋ ਜਾਏਗਾ ਸਾਡਾ, ਤੇ ਏਦੇ ਨਾਲ ਬੋ ਸਾਰੇ ਫਾਈਦੇ ਵੀ ਹੈਗੇ ਨੇ ਤੇ ਏਕ ਤਰਫ ਦੇਖੇਆ ਜਾਵੇ ਨਾ ਏ ਚੀਜ਼ਾਂ ਤੇ ਬੋਤ ਨੁਕਸਾਨ ਵੀ ਹੈਗੇ ਨੇ ਹਨਾ, ਨੁਕਸਾਨ ਐ ਵੇ ਕੀ ਬੱਚੇ ਦਾ ਪੜਾਈ ਚ ਮਨ ਨ ਲੱਗਦਾ ਓਦਾ ਮਾਂਈਡ ਵੀਕ ਹੋ ਜਾਂਦਾ ਵੇ ਹਨਾ
ਓ ਤਾਂ ਹੈ ਈ ਆ ਅੱਖਾਂ ਦੁੱਖ ਦੀਆਂ ਬੱਚੇਆਂ ਦੀਆਂ ਸਾਰਾ ਦੇਨ ਦੇਖ-ਦੇਖ ਕੇ। ਹਾਂਜੀ। ਏਈ ਆ ਬਸ ਏਨਾਂ ਨੇ ਬੱਚੇਆਂ ਨੇ ਅੱਜ-ਕੱਲ ਮੋਬਾਈਲ ਫੋਨ, ਜ਼ਿੰਦਗੀ ਬਣਾ ਲੀ ਆ ਆਪਣਾ ਹੀਸਾ ਬਣਾ ਲੇਆ ਅੱਜ ਕਲਤਾ
ਹਾਂ ਪਤਾ ਕੀ ਹੁੰਦਾ ਐ ਕੀ ਮਤਲਵ ਅੱਜ-ਕੱਲ੍ਹ ਇਹ ਹੁੰਦਾ ਕਿ ਮਤਲਬ ਅਸੀਂ ਹੋਰ ਚੀਜ਼ਾਂ ਭੁੱਲ ਜਾਈਏ ਘਰ, ਉਹਨੂੰ ਵਾਪਸ ਨੀ ਲੈਣ ਜਾਵਾਂਗੇ। ਮਤਲਬ ਅਗਰ ਸਾਡਾ ਫੋਨ ਘਰ ਰਹਿ ਗਿਆ ਨਾ ਤੇ ਅਸੀਂ ਕਿੰਨੇ ਕਿਲੋਮੀਟਰ ਤੇ ਵੀ ਪਹੁੰਚ ਜਾਈਏ ਤੇ ਫੋਨ ਜ਼ਰੂਰ ਲੈ ਕੇ ਜਾਵਾਂਗੇ ਫੋਨ ਸਾਡੇ ਇਹ ਲਾਈਫ ਦਾ ਹਿੱਸਾ ਹੋ ਗਿਆ ਵੇ।
ਸਕੂਲਾਂ ਦੇ ਕੰਮ ਵੀ ਜਿੰਨਾ ਮੋਬਾਇਲ ਤੋਂ ਦੂਰ ਰੱਖਦੇ ਸੀ ਸਕੂਲਾਂ ਦੇ ਕੰਮ ਔਨਲਾਈਨ ਆਂਦੇ ਐ। ਉਹ ਬੱਚੇ ਫੇਰ ਫੋਨਾਂ ਤੋਂ ਦੂਰ ਕਰੋ ਫੇਰ ਫੋਨ ਚ ਜਾਂਦੇ, ਸਾਰਾ ਪੜ੍ਹਾਈ ਫੋਨ ਚ ਅੱਜ-ਕੱਲ। ਔਨਲਾਈਨ ਏ ਸਾਰਾ ਕੁਛ।
ਇਹਦੇ ਤੇ ਨਾ ਮੈਨੇਜਮੈਂਟ ਮਤਲਬ ਮੈਨੇਜ ਕਰਨਾ ਬਹੁਤ ਜ਼ਰੂਰੀ ਹੈਗਾ ਕਿ ਬੱਚੇ ਨੂੰ ਕਿ ਮਤਲਬ ਉਹਨਾਂ ਦੇ ਪੇਰੈਂਟਸ ਤੇ ਹੀ ਡਿ ਡਿਪੈਂਡ ਕਰਦੇ ਕਿ ਅਗਰ ਉ ਆਪਣੇ ਬੱਚਿਆਂ ਨੂੰ ਫੋਨ ਦੇ ਰਹੇ ਹੋ ਤਾਂ ਸਿਰਫ਼ ਪੜ੍ਹਾਈ ਵਾਸਤੇ ਦੋ। ਹਾਂ, ਜਦੋਂ ਨਾ ਸਕੂਲ ਦਾ ਕੰਮ ਵਗੈਰਾ ਸਾਰਾ ਖਤਮ ਹੋ ਜਾਂਦਾ ਏ ਤੇ ਤਾਂ ਥੋੜ੍ਹੀ ਦੇਰ ਵਸਤੇ ਦੇ ਦੋ ਉਹਨਾਂ ਨੂੰ ਫੋਨ ਏ ਨੀ ਕਿ ਸਾਰਾ ਦਿਨ ਹੀ ਫੋਨ ਚਲਾ ਰਹੇ ਨੇ ਉਹਨਾਂ ਦੇ ਤੇ ਅੱਖਾਂ ਤੇ ਫ਼ਰਕ ਪੈ ਜਾਏਗਾ।
ਉਹੀ ਹੈਲਥ ਇਸ਼ੂ ਇੰਨੇ ਹੋ ਜਾਂਦੇ ਐ ਨਜ਼ਰ ਕਮਜ਼ੋਰ ਹੋ ਗਈ, ਸਿਰ ਦਰਦ ਹੋ ਗਿਆ। ਰੇਡੀਏਸ਼ਨ ਹੁੰਦੀ ਏ ਕਈਆਂ ਦੇ ਸਿਰ ਦੁੱਖਣ ਨਾਲ ਬੁਰਾ ਹਾਲ ਹੋ ਜਾ ਜਾਂਦਾ ਗੇਮਾਂ ਖੇਲਦੇ ਰਹਿੰਦੇ ਆ ਸਾਰਾ ਦਿਨ ਬੱਚੇ ਬੈਠੇ
ਤੁਸੀਂ ਵੇਖਿਆ ਜਿਹੜੇ ਮਤਲਬ ਜ਼ਿਆਦਾ ਬੱਚੇ ਜਿਹੜੇ ਜ਼ਿਆਦਾ ਗੇਮਾਂ ਖੇਲਦੇ ਨੇ ਉਹ ਮਤਲਬ ਮੈਂਟਲੀ ਅਪ ਸੈਟ ਹੋ ਜਾਂਦੇ ਨੇ ਹੈਨਾ ਮੈਂ ਬਹੁਤ ਸਾਰੀ ਐਸੀ ਵੀਡੀਓਜ਼ ਵੀ ਵੇਖੀਆਂ ਹੋਈਆਂ ਨੇ।
ਤੇ ਮਾਨਸਿਕ ਤੇ ਥੋੜ੍ਹਾ ਜਿਹਾ ਅਸਰ ਪੈਂਦਾ ਐ ਨਾ ਬੱਚਿਆਂ ਦੀਆਂ
ਹਾਂ, ਔਰ ਨਾ ਬਹੁਤ ਗ਼ਲਤ ਚੀਜ਼ਾਂ ਵੱਲ ਵੀ ਪੈ ਜਾਂਦੇ ਨੇ ਬੱਚੇ ਨਾ ਛੋਟੇ-ਛੋਟੇ ਬੱਚੇ ਉਹਨਾਂ ਨੂੰ ਪਤਾ ਤੇ ਹੁੰਦਾ ਨੀ।
ਹਾਂਜੀ, ਨੀਂਦ ਆਣੀ ਬੰਦ ਹੋ ਜਾਂਦੀ ਏ, ਬੱਚਿਆਂ ਨੂੰ ਹੁੰਦਾ ਸੀ ਪਹਿਲਾਂ ਅਸੀਂ ਫੋਨ ਦੇਖ ਲਈਏ। ਫੇਰ ਕਰਾਂਗੇ, ਚਲੋ ਫੋਨ ਦਾ ਅੱਛਾ ਵੀ ਹੈ। ਕਈ ਬਾਹਰ ਬੈਠੇ ਆ, ਵੀਡੀਓ ਕਾਲ ਕਰਨੀ ਏ, ਦੂਰ ਬੈਠੇ ਨੀ ਲੱਗਦੇ ਚਲੋ ਨੇੜੇ ਲੱਗਦੇ ਆ।
ਨੇ ਕਿ ਮਤਲਬ ਪਹਿਲੇ ਤਾਂ ਲੋਕ ਚਿੱਠੀਆਂ ਭੇਜਦੇ ਸਨ, ਹੁਣ ਆਸਾਨ ਕਰਤਾ। ਫੋਨ ਨੇ ਕਿ ਆਪਾਂ ਰਿਚਾਰਜ ਤੇ ਵੀ ਕਰਵਾਣਾ ਵੇ। ਮਤਲਬ ਵੀਡੀਓ ਕਾਲ ਕਰ ਸਕਦੇ ਆ, ਮੰਮੀ ਨਾਲ ਗੱਲ ਕਰ ਸਕਦੇ ਕੁੱਛ ਵੀ ਕਰ ਦੇਆ ਹੈਨਾ ਅਗਰ ਕਿਧਰੇ ਜਾਣਾ ਵੀ ਫੋਨ ਲੈ ਕੇ ਜਾਓ।
ਬੈਂਕਿੰਗ ਦਾ ਕੰਮ ਹੋ ਗਿਆ ਬਹੁਤ ਕੰਮ ਹੋ ਜਾਂਦੇ ਏ, ਇੰਟਰਨੈਟ ਨਾਲ ਹੀ, ਫੋਨਾਂ ਦੇ ਵਿੱਚ ਹੀ
ਬਟ ਇਹਨਾਂ ਦੇ ਨਾ ਨੁਕਸਾਨ ਵੀ ਬਹੁਤ ਜ਼ਿਆਦਾ ਹੈਗੇ ਨੇ। ਫਾਇਦੇ ਵੀ ਹੈਗੇ ਨੇ, ਨੁਕਸਾਨ ਵੀ ਹੈਗੇ ਨੇ, ਹੁਣ ਛੋਟੇ-ਛੋਟੇ ਬੱਚਿਆਂ ਨੂੰ ਆਦਤ ਪੈ ਜਾਂਦੀ ਏ ਫੋਨਾਂ ਦੀ, ਉਹਨਾਂ ਦਾ ਪੜ੍ਹਾਈ ਤੋਂ ਮਨ ਹੀ ਨਹੀਂ ਕਰਦਾ ਹੈਨਾ, ਪਹਿਲੇ ਬੱਚੇ ਛੋਟੇ ਹੁੰਦੇ ਨਾ ਖੇਡਦੇ ਸਨ। ਛੋਟੇ ਜਿਹੜੇ ਚਾਰ ਹੈਨਾ ਅੱਜ-ਕੱਲ੍ਹ ਤੇ ਪੰਜ-ਪੰਜ ਸਾਲ ਦੇ ਬੱ ਚੇ ਨਾ ਤੇ ਵੀ ਨਾ ਫੋਨ ਤੇ ਨਾ ਮਤਲਬ ਗੱਲ ਕਰ ਲੈਂਦੇ ਨੇ ਵੀਡੀਓ ਕੋਲ ਕਰ ਲੈਂਦੇ ਨੇ, ਰੀਲਾਂ ਵੇਖ ਲੈਂਦੇ ਨੇ।
ਢਾਈ-ਢਾਈ ਸਾਲ ਦੇ ਬੱਚਿਆਂ ਨੂੰ ਰੀਲ ਦਿਖਾਓ ਤਾਂ ਜਾ ਕੇ ਰੋਟੀ ਖਾਂਦੇ ਐ। ਤਾਂ ਅੰਦਰ ਖਾਂਦੇ ਨੀ ਹਾਂਜੀ। ਖਾਂਦੇ ਹੀ ਨਹੀਂ ਐ ਫੋਨ ਦੀ ਆਦਤ ਤਾਂ ਬਹੁਤ ਗੰਦੀ ਐ ਪਰ ਬੱਚੇ ਹੁਣ ਸੁਣਦੇ ਨੀ ਨਾ, ਆਦਤ ਪੈ ਚੁੱਕੀ ਏ।
ਜਿਹੜੀ ਹੈਗੀ ਐ ਨਾ ਮਤਲਬ ਪਾਰਕਾਂ ਚ ਜਾ ਕੇ ਮਤਲਬ ਜਿਵੇਂ ਗਲੀਆਂ ਛੋਟੇ ਹੁੰਦੇ ਬੱਚੇ ਖੇਡਦੇ ਹੀ ਸੀਗੇ। ਹੈਨਾ, ਵੈਸੇ ਹੁਣ ਤੇ ਮਹੌਲ ਵੀ ਨੀ ਹੈਗਾ।
ਉਹ ਤਾਂ ਹੈ ਹੀ ਅੱਜ-ਕੱਲ ਵੈਸੇ ਹੀ ਬਾਹਰ ਬੁਰਾ ਹਾਲ ਏ ਵੈਸੇ ਹੀ ਨਹੀਂ ਨਿਕਲ ਸਕਦੇ ਅਆ
ਬਿਲਕੁਲ, ਤੁਸੀਂ ਵੇਖਿਆ ਹੀ ਹੋਇਆ ਨਿਊਜ਼ ਵਿੱਚ ਹੈਨਾ ਛੋਟੇ-ਛੋਟੇ ਬੱਚਿਆਂ ਨਾਲ ਮਤਲਬ ਕਿੰਨਾ ਗਲਤ ਕਰ ਰਏ ਨੇ। ਆਪ ਏ ਵੀ ਨਈਂ ਦੇਖਦੇ ਕਿ ਮਤਲਬ ਕਿੰਨੀ ਓ ਮਤਲਬ ਛੋਟੀ ਹੈਗਿਏ। ਤੇ ਏ ਸਭ ਸੋਸ਼ਲ ਮੀਡੀਆ ਤੋਂ ਹੀ ਸਿੱਖ ਰੇਨੇ ਓਨੂੰ ਵੇਖੋ ਇੱਕ ਹਾਊਸ ਵਈਫ ਨੇ ਅਪਨੇ ਮਤਲਬ ਘਰ ਵਾਲੇ ਨੂੰ ਮਾਰਤਾ। ਇੱਕ ਧੀ ਨੇ ਆਪਣੀ ਮਾਂ ਨੂੰ ਮਾਰ ਦਿੱਤਾ, ਸੋਸ਼ਲ ਮੀਡੀਆ ਤੋਂ ਵੇਖ ਕੇ।
ਨਾਲੇ ਸਮੇਂ ਦੀ ਬਰਬਾਦ ਵੀ ਵੀ ਐ ਬੁਰਾ ਹਾਲ ਐ, ਸ ਪੜ੍ਹਾਈ ਨਾਲ ਸਾਰਾ ਕੁਛ ਹੁੰਦਾ। ਓ ਆਪਾਂ ਫੋਨਾਂ ਚ ਹੀ ਕਰੀ ਜਾ ਰੇਆਂ ਪੜ੍ਹਾਈ ਫੇਰ ਅੱਖਾਂ ਤਾਂ ਆਪੇ ਹੀ ਖ਼ਰਾਬ ਹੋਣੀਏ।
ਬਿਲਕੁਲ ਅੱਜ ਕੱਲ ਫੇਰ ਨਾ ਸਟੂਡੈਂਟ ਦਾ ਪੜ੍ਹਾਈ ਤੋਂ ਵੀ ਮਨ ਨੀ ਕਰਦਾ ਮਤਲਬ ਲਬ ਪੜ੍ਹਨ ਦਾ ਓ ਕੋਲੇਜ ਜਾਂਦੇ ਨੇ ਰੀਲਸ ਬਣਾ ਕੇ ਘਰ ਆ ਜਾਂਦੇ ਨੇ ਹੈਨਾ, ਸਕੂਲਾਂ ਚ ਵੀ ਹੁਣ ਤੇ ਫੋਨ ਅਲਾਓ ਕਰ ਦਿੱਤੇ ਨੇ। ਪੈਲੇ ਟੈਮ ਤੇ ਨੀਂ ਹੁੰਦਾ ਸੀ ਫੋਨ ਅਲਾਓ ਸਕੂਲਾਂ ਚ ਬਟ, ਏ ਟੈਮ ਦਾ ਤੇ ਫੋਨ ਵੀ ਅਲਾਓ ਹੋਗੇ, ਕਰੋਨਾ ਤੋਂ ਬਾਦ ਤਾਂ ਮਤਲਬ ਬਹੁਤ ਬੁਰਾ ਹਾਲ ਹੋ ਗਿਆ ਵੇ।
ਜੀ ਹਾਂਜੀ, ਸਾਰਾ ਕੁਛ ਫੋਨਾਂ ਤੇ ਹੀ ਹੋ ਗਿਆ।
ਹਾਂ, ਔਰ ਏਆਈ ਵੀ ਬਹੁਤ ਮਤਲਬ ਅੱਜ ਦੇ ਟਾਈਮ 'ਤੇ ਨਾ ਮਤਲਬ ਬਹੁਤ ਆ ਗਿਆ ਹੈਨਾ, ਏਆਈ ਤੋਂ
ਹਾਂਜੀ-ਹਾਂਜੀ, ਬਸ
ਕੰਮ ਆਸਾਨ ਕਰ ਦਿੱਤਾ ਬਟ, ਏਦੇ ਨਾ ਨੁਕਸਾਨ ਵੀ ਬਓਤ ਜਾਦਾ ਹੋ ਗਿਆ।
ਬੋਤ ਜਾਦਾ ਹੋ ਜਾਂਦੇ ਆ, ਪਰ ਸਾਰੀ ਚੀਜ਼ ਅਪਨੀ-ਅਪਨੀ ਏ ਕੋਈ ਸਹੂਲਤ ਵੀ ਏ ਵਧੀਆ ਨਈ ਵੀ ਐ।
ਹਾਂ, ਪਰ ਬੱਚਿਆਂ ਨੂੰ ਨਾ ਪਤਾ ਕਿ ਕਿਆ ਸਾਡੇ ਲਈ ਸਹੀ ਏ ਕਿਆ ਸਾਡੇ ਲਈ ਗਲਤ ਏ ਹੈਨਾ, ਓ ਪੰਜ ਮਿੰਟ ਵਾਸਤੇ ਫੋਨ ਲੈਂਦੇ ਨੇ ਓਨਾਂ ਨੂੰ ਦੋ ਘੰਟੇ ਤਿੰਨ ਘੰਟੇ ਕਿੱਥੇ ਚਲੇ ਜਾਂਦੇ ਨੇ ਪਤਾ ਹੀ ਨਈ ਚੱਲਦਾ।
ਕਈ ਜੋ ਪੜ ਲੋ, ਪੜ ਲੋ ਇੱਕ ਰੀਲ ਦੇਖ ਦੇਖ ਲਈਏ ਇੱਕ ਵਲੋਗ ਦੇਖ ਲਈਏ, ਸ਼ਾਂਤੀ ਨੀ ਆਂਦੀ। ਓਈ ਵਲੋਗ ਨਵੇਂ-ਨਵੇਂ ਆਂਦੇ ਐ। ਨਵੇਂ-ਨਵੇਂ ਦੇਖੀ ਜੋ ਬਸ ਬੈਠੇ ਇਹ ਅੱਜ ਦਾ ਲੋਗ ਆ ਗਿਆ, ਓਦਾ ਵਲੋਗ ਆ ਗਿਆ ਬਸ, ਏਹੀ ਕੁਛ ਦੇਖੀ ਜਾਣਾ।
ਬਿਲਕੁਲ-ਬਿਲਕੁਲ, ਹਾਂ। ਅੱਜ ਕੱਲ੍ਹ ਲੋਕ ਟੀਵੀ ਵੀ ਕੱਟ ਵੇਖਦੇ ਨੇ ਹੈਨਾ, ਫੋਨ ਤੇ ਹੀ ਮਤਲਬ ਗਾਣੇ ਸੁਣ ਲਏ ਕੁਛ ਵੀ ਹੈਗਾ। ਸਭ ਕੋਈ ਮਤਲਬ ਫੋਨ ਵੀ ਇੱਕ ਤਰ੍ਹਾਂ ਦਾ ਕੰਪਿਊਟਰ ਹੀ ਹੈਗਾ ਅੱਜ।
ਕੰਮਪਿਊਟਰ ਈ ਹੈਗਾ, ਓਹੀ ਏ ਬਸ ਫ੍ਰੀ ਬੈਠੋ ਆਪ ਵੀ ਬੰਦਾ ਖੇਡ ਲੈਂਦਾ, ਕਿਸੇ ਨੇ ਫੇਸਬੁੱਕ ਚਲਾ ਲਈ ਕੁਛ ਚਲਾ ਲਿਆ ਬਸ, ਕੁਛ ਈ ਕਰ ਲੈਂਦਾ ਬੰਦਾ।
ਬੈਠੇ ਬੈਠੇ ਫ੍ਰੀ ਬੈਠੇ ਆ, ਆਜਾ। ਚਲੋ, ਟਾਈਮ ਪਾਸ ਤਾਂ ਹੋ ਜਾਂਦਾ। ਓਹੀ ਏ ਬਸ ਸਮਝਦੇ ਨੀ ਨਾ, ਸਾਡੇ ਟਾਈਮ ਚ ਏਨੇ ਹੈ ਨੀ ਸੀ ਫੋਨ। ਸਾਨੂੰ ਆਦਤ ਨੀ ਸੀ ਇੰਨੀ, ਹੁਣ ਜੇ ਚੱਕਦੇ ਆਂ ਤਾਂ ਪਈਲਾਂ ਕੈਂਦੇ ਆ ਬੱਚੇ ਸਾਨੂੰ ਦੇਦੋ, ਤੁਸੀਂ ਬਾਦ ਚ ਲੈਣਾ।
ਹਾਂ, ਐ ਤੇ ਹੈ ਹਿਏ। ਬਟ ਫੇਰ ਓਨਾਂ ਦਾ ਵੀ ਨਾ ਫੇਰ ਪੜਾਈ ਤੋਂ ਵੀ ਮਤਲਬ ਨਾ ਓ ਹੋ ਗਿਆ ਵੇ ਨਾ ਕਿ ਮਤਲਬ ਜਾਦਾ ਪੜ੍ਹਾਈ ਵੱਲ ਧਿਆਨ ਰਿਹਾ ਹੀਨੀ ਬੱਚਿਆਂ ਦਾ ਹੁਣ ਤੁਸੀਂ ਦੇਖੋ, ਮਾਂ-ਬਾਪ ਏਨੀਆਂ ਫੀਸਾਂ ਲਾਕੇ ਬੱਚਿਆਂ ਨੂੰ ਸਕੂਲ ਭੇਜ ਰਹੇ ਨੇ,, ਓਨਾਂ ਨੂੰ ਟਿਊਸ਼ਨ ਭੇਜ ਰਹੇ ਨੇ, ਏਡੀ-ਏਡੀ ਮਹਿੰਗਾਈ ਹੋ ਗਈ ਹੈਨਾ। ਮਤਲਬ ਕਿਤਾਬਾਂ ਵਗੈਰਾ ਵੀ ਤੁਸੀਂ ਦੇਖੋ, ਕਿੰਨੀ ਮਹਿੰਗੀਆਂ ਨੇ। ਹੁਣ ਛੋਟੇ-ਛੋਟੇ ਬੱਚੇ ਵੀ ਚਾਂਦੇ ਨੇ ਕਿ ਸਾਡੇ ਕੋਲ ਵੱਖਰਾ ਫੋਨ ਹੋਣਾ
ਸਕਰਾ ਖਾਂ ਛੋਟੇ-ਛੋਟੇ ਬੱਚੇ ਅੱਜ ਕੱਲ ਲੈ ਕੇ ਬੈਠੇ ਇਠੇ ਐ ਕਈ ਬੱਚਿਆਂ ਕੋਲ ਹੈਗਾ ਫੋਨ ਆਪਣਾ ਲੈ ਕੇ ਬੈਠੇ ਰੈਂਦੇ ਆ।
ਹਾਂ ਲੈ ਕੇ ਤੇ ਬੈਠੇ ਰੈਂਦੇ ਫਿਰ ਉਨਾ ਨੇ ਪੜ੍ਹਨਾ ਜਿੱਥੋਂ ਏ।
ਪੜ੍ਹਨਾ ਨੀ ਓ ਫਿਰ ਦਿਮਾਗ ਲੱਗਦਾ ਨੀ ਨਾ ਪੜ੍ਹਾਈ ਵਿੱਚ ਨਾ ਇੱਧਰ ਲੱਗੇ ਨਾ ਉੱਧਰ ਲੱਗੇ।
ਕੀ ਐ ਇੰਨੇ ਔਰ ਇੰਨੇ ਕਿੰਨੇ ਹੁੰਦੇ ਨੇ ਉਹਨਾਂ ਨੂੰ ਕੈਲਕੂਲੇਟਰ ਲੈ ਕੇ ਬੈਨਾ। ਪੈਂਦਾ ਫੋਨ ਚੋਂ ਕੈਲਕੂਲੇਟਰ ਕੱਢਦੇ ਉਹਨਾਂ ਦਾ ਦਿਮਾਗ ਹੀ ਕਮਜ਼ੋਰ ਹੋ ਰਿਆ ਨਾ ਇੱਕ ਤਰ੍ਹਾਂ ਨਾਲ ਤੇ ਮਤਲਬ ਮਾਇੰਡ ਹੀ ਵੀਕ ਹੋ ਰਿਆ ਵੇ ਤੇ ਅੱਗੇ ਜਾ ਕੇ ਓ ਕਰਨਗੇ ਕੀ।
ਕਰਨਗੇ ਕੀ ਅੱਖਾਂ ਤੇ ਇੰਨਾ-ਇੰਨਾ ਨੁਕਸਾਨ ਹੋ ਰਿਆ ਓ ਨੀ ਬੱਚਿਆਂ ਨੂੰ ਪਤਾ ਕਿੰਨੀਆਂ ਬਿਮਾਰੀਆਂ ਲੱਗ ਰਈਆਂ ਫੋਨ ਪਕੜ ਕੇ ਹੱਥ ਸੁੰਨ ਹੋ ਜਾਂਦੇ ਐ। ਹੱਥ ਨੀ ਕੰਮ ਕਰਦੇ ਕਈ ਵਾਰੀ ਫੋਨ ਪਕੜ ਕੇ ਕੀ ਕਰੀਏ। ਬੱਚੇ ਸਮਝਦੇ ਨੀ ਬੱਚਿਆਂ ਨੂੰ ਇਹ ਅਸੀਂ ਦੇਖਣਾ-ਦੇਖਣਾ ਜੋ ਮਰਜੀ ਕਰ ਲੋ।
ਰੀਲਸ ਤਾਂ ਖਤਮ ਹੋਣਗੀਆਂ ਨੀ ਇੰਨੀ ਬੇਸ਼ੱਕ ਤੁਸੀਂ ਜਿੰਨੀ ਮਰਜ਼ੀ ਵੇਖ ਲੋ। ਤੁਸੀਂ ਥੱਕ ਜਾਓਗੇ ਤੁਹਾਡਾ ਦਿਮਾਗ ਥੱਕ ਜੇਗਾ।
ਓ ਰਲੀਜ਼ ਨੀ ਖਤਮ ਹੁੰਦੀ ਉਹੀ ਐ ਨਾ ਬੱਚਿਆਂ ਦੇ ਅੱਜ ਕੱਲ ਵਲੋਗਸ ਵੀ ਇੰਨੇ ਬਣ ਗਏ ਕਿ ਬੱਚੇ ਕੈਂਦੇ ਰੋਜ਼ ਨਵਾਂ ਆ ਰਿਆ ਸੀ ਪੂਰਾ ਦੇਖ ਕੇ ਫਿਰ ਪੜਨਾ ਹਜੇ ਸਾਨੂੰ ਦੇਖਣ ਦੋ ਪੂਰਾ
ਹਾਂ ਅੱਜ ਕੱਲ ਤਾਂ ਨੈਟਫਲਿਕਸ ਵਗੈ ਓ ਟੀ-ਟੀ ਪਲੈਟਫਾਰਮ ਜੇੜੇ ਆ ਗਏ ਨੇ ਨਾ ਨਵੀਂ-ਨਵੀਂ ਫਿਲਮਾਂ ਆ ਗਈਆਂ ਓ ਨਵੇਂ-ਨਵੇਂ ਮਤਲਬ ਜੋ ਟੀਵੀਆਂ 'ਚ ਨਈ ਆਂਦਾ ਤੇ ਫੋਨਾਂ 'ਚ ਆ ਜਾਂਦਾ ਨੈਟਫਲਿਕਸ ਵਗੈਰਾ ਤੋਂ ਤੇ ਉੱਥੋਂ ਵੇਖ ਲੈਂਦੇ ਨੇ ਲੋਗ
ਪੈਲਾਂ ਅਸੀਂ ਲੋਕ ਦੇਖਦੇ ਸੀ ਕਾਰਟੂਨ ਟੀ ਵੀ 'ਚ ਬੈਠ ਕੇ ਕਾਰਟੂਨ ਦੇਖ ਲੈਣੇ। ਡੋਰੀਮੋਨ ਦੇਖ ਲੈਣਾ ਕੁਛ ਵੀ ਦੇਖ ਲੈਣਾ ਮੋ ਟੂ ਪਤਲੂ ਅੱਜ ਕੱਲ ਦੇ ਬੱਚੇ ਕਾਰਟੂਨ ਦੇਖਦੇ ਨੀ ਕਾਰਟੂਨ ਦਾ ਅੱਜ ਕੱਲ ਕੋਈ ਬੈਠਦੇ ਟੀ ਵੀ ਤਾਂ ਘੱਟ ਈ ਚੱਲਦਾ ਨਾ ਅੱਜ ਕੱਲ੍ਹ
ਹਾਂ ਪੈਲੇ ਤਾਂ ਸਾਰੀ ਫੈਮਲੀ ਬਹਿ ਕੇ ਟੀ ਵੀ ਵੇਖਦੀ ਸੀ ਨਾਟਕ ਵੇਖਦੀ। ਸੀ ਹਨਾ ਫਿਲਮਾਂ ਵੇਖਦੀ ਸੀ ਹੁਣ ਸਾਰਿਆਂ ਕੋਲ ਆਪਣਾ ਵੱਖਰਾ-ਵੱਖਰਾ ਫੋਨ ਹੇ ਹਨਾ।
ਵੱਡੇ ਵੀ ਬੈਠ ਜਾਂਦੇ ਐ ਅੱਜ ਕੱਲ ਆਏ ਵੱਡੇ ਵੀ ਬੈਠ ਗਏ ਬੱਚਿਆਂ ਨੇ ਲਿੱਤਾ ਪ ਚਲੋ ਆਪ ਵੀ ਬੈਠ ਜੀਏ ਆਪਾਂ ਫੋਨ ਲੈ ਕੇ।
ਓ ਵੀ ਕੋਈ ਗੱਲ ਨੀ ਕਰਨੀ ਕੁਛ ਨੀ ਕਰਨਾ ਚਲੋ ਫੋਨ 'ਚ ਹੀ ਵੜੇ ਰੈਂਣਾ।
ਤੇ ਇਹਦੇ 'ਚ ਦੂਰੀਆਂ ਈ ਤੇ ਹੈਗੀਆਂ ਨੇ ਮਤਲਬ ਆਪਣਿਆਂ ਤੋਂ ਈ ਸਾਡੇ ਦੂਰ ਰੀਆਂ ਵੀ ਹੋ ਰਈਆਂ ਨੇ ਹਨਾ ਕਿ ਆਪਣਾ-ਆਪਣਾ ਫੋਨ ਏ। ਇੱਕ ਤਾਂ ਫ਼ੋਨ ਹੋਣਾ ਚਾਈਦਾ ਇੱਕ ਇਨਸਾਨ ਔਰ ਇੱਕ ਮਤਲਬ ਚਾਰਜਰ ਹੋਣਾ ਚਾਈਦਾ ਹੋਰ ਤਾਂ ਕਿਸੇ ਦੀ ਲੋੜ ਈ ਨਈ ਏ। ਫੋਨ ਚਲਾਓ ਤਾਂ ਭੁੱਖ ਵੀ ਮਰ ਜਾਂਦੀ ਏ ਭੁੱਖ ਹੀ ਨੀ ਲੱਗਦੀ ਸਾਡੀ ਮਤਲਬ ਫੋਨ ਚਲਾਣ ਬੈ ਜਾਨਾ।
ਹਾਂਜੀ-ਹਾਂਜੀ ਬਸ ਸਾਰਾ ਦਿਨ ਫਿਰ ਇੱਕੋ ਹੈ ਚਲੋ ਇੱਕ ਫ਼ਿਲਮ ਖਤਮ ਕਰ ਲਈਏ। ਕੋਈ ਵੈਬਸੀਰੀ ਦੇਖ ਰਏ ਹਾਂ ਵੈਬਸੀਰੀ ਖ਼ਤਮ ਕਰ ਲਈਏ ਬਸ ਇਹੀ ਕੁਛ ਹੁੰਦਾ। ਨਵੀਆਂ-ਨਵੀਆਂ ਵੈੱਬ ਸੀਰੀਜ਼ ਆ ਰਈਆਂ ਹੁੰਦੀਆਂ ਅਸੀਂ ਇਹ ਵੀ ਦੇਖ ਲਈਏ ਅਸੀਂ ਓ ਵੀ ਦੇਖ ਲਈਏ।
ਫੇਸਬੁੱਕ ਚਲਾ ਲਈਏ ਇੰਸਟਾਗ੍ਰਾਮ ਚਲਾ ਲਈਏ ਫੋਟੋਆਂ ਚਲਾ ਲਈਏ ਹਨਾ ਖਾਣ ਪੀਣ ਚੱਲ ਜਾਈਏ ਦੋਸਤਾਂ ਨਾਲ ਹਨਾ। ਪੀਜ਼ਾ ਬਰਗਰ ਵਗੈਰਾ ਫਾਸਟ ਫੂਡ ਵੀ ਬੋਤ ਖਾਂਦੇ ਨੇ ਅੱਜ ਕੱਲ ਹਨਾ ਬੱਚੇ
ਤੋ ਪਾ ਦੋ ਬਸ ਜੇੜੀ ਚੀਜ਼ ਖਾਧੀ ਹੈ ਮੋਬਾਇਲ ਹੋਣਾ ਚਾਈਦਾ ਕੋਈ ਨਾਲ ਈ।
ਤੇ ਉਹਨਾਂ ਦੀ ਹੈਲਥ ਦੀ ਗਰੋਥ ਜੀ ਨਈ ਹੋ ਰਈ ਕਿਉਂਕਿ ਉਹਨਾਂ ਦਾ ਮਤਲਬ ਇੱਕ ਤਾਂ ਖਾਣ ਵਣ ਵਗਾਰ ਹੋ ਗਿਆ ਇੱਕ ਤਾਂ ਮਤਲਬ ਨੀਂਦ-ਨੀਂਦ ਵੀ ਨਈ ਲੈਂਦੇ ਪ੍ਰੋਪਰ
ਘਰ ਦੀ ਪ੍ਰੋਪਰ ਡਾਇਟ ਹੋਏ ਸਬਜ਼ੀਆਂ ਖਾਣ ਹਰੀਆਂ ਬਾਰ ਦੇ ਗੰਦ ਮੈ ਦੇ ਖਾਈ ਚਲੋ ਤਾਂ ਓ ਨੁਕਸਾਨ ਦਿੰਦੇ ਆ। ਓਈ ਐ ਨਾ ਬਸ ਨਾ ਬ ਅੱਜ ਕੋਈ ਕੈਂਦੇ ਹਰੀਆਂ ਸਬਜ਼ੀਆਂ ਖਾਓ, ਅੱਖਾਂ ਦੀ ਰੋਸ਼ਨੀ ਠੀਕ ਰੈਂਦੀ ਐ। ਬੱਚ ਬੱਚੇ ਕਿੱਥੇ ਖਾਂਦੇ ਹਰੀਆਂ ਸਬਜ਼ੀਆਂ। ਨਈਂ ਖਾ ਕੇ ਰਾਜੀ ਐ ਬੱਚੇ ਤਾਂ, ਏ ਤਾਂ ਖਾਂਦੇ ਈ ਨਈਂ। ਓਨਾਂ ਨੂੰ ਪੁੱਛ ਕੇ ਬਣਾਣਾ ਪੈਂਦਾ ਸਬਜ਼ੀਆਂ, ਕੀ ਬਣਾਈਏ ਕੀ ਨਾਂ ਬਣਾਈਏ। ਹੋਰ ਕਿਆ, ਬੱਚਿਆਂ ਦੀ ਪਸੰਦ ਦੀ ਬਣਦੀ ਐ। ਹਾਂਜੀ ਹਾਂਜੀ, ਹੋਰ ਵਧੀਆ ਸਭ ਠੀਕ ਐ? ਹਾਂਜੀ ਠੀਕ। ਕਿਆ ਜੀ, ਸਤਿ ਸ੍ਰੀ ਅਕਾਲ ਜੀ।